ਹਾਂਜੀ-ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮੇ ਜਿਹੜੀ ਲਾਸਟ ਕੋਲ ਰਹਿ ਗਈ ਇਹਦੇ ਬਾਅਦ ਇੱਕ ਦੱਸਦੇ ਪਏ ਤੇ ਪੰਜ ਕਾਲਾਂ ਦੱਸਦੇ ਪਏ ਸੀ ਨਾ
ਹਾਂਜੀ-ਹਾਂਜੀ
ਇਹ ਚੌਥੀ ਹੈ। ਮੇਰੀ ਤਾਂ ਫਿਰ ਲਾਸਟ ਹੈਗੀ ਈ,
ਠੀਕ ਹੈ, ਠੀਕ ਏ, ਉਸ ਤੋਂ ਬਾਅਦ ਤੀ ਥੱਲੇ ਕਰੋਗੇ ਨਾ ਉਹਨੂੰ ਥੱਲੇ-ਥੱਲੇ ਆਏਗਾ ਇਸ ਤੋਂ ਬਾਦ ਪੰਜ ਕੋਲਾ ਕੰਪਲੀਟ ਕਰਨ ਤੋਂ, ਬਾਅਦ ਹਲੇੇ ਆਏਗਾ ਕਿ ਮਤਲਬ ਜੇ ਤੁ ਇਸ ਕੰਮ ਨੂੰ ਜਮਾ ਕਰਕੇ ਨਾ ਨਵਾਂ ਕੰਮ ਲਵੋ ਮਤਲਬ ਲਵੋ ਉਸ ਤੋਂ, ਬਾਅਦ ਤੁਸੀਂ ਥੱਲੇ ਕਲਿੱਕ ਕਰ ਦੇਣਾ ਗ ਗ੍ਰੀਨ ਵਾਲੇ ਤੇ,
ਅੱਛਾ
ਫੇਰ ਤੁਹਾਨੂੰ ਨਵੇਂ ਟਾਸਕ ਆ ਜਾਣਗੇ ਠੀਕ ਹੈ। ਅਗਲੇ ਪੰਜ-ਪੰਜ-ਪੰਜ ਕਰਕੇ ਦਿੰਦੇ ਮੇਰੇ ਤੇ ਇਹ ਪੰਜ ਹੈਗੇ ਆ
ਉਹੀਏ ਦਸ ਹੋ ਗਏ ਫੇਰ ਬਾਰਾਂ ਜਗਾ ਦਸ ਕੋਲਾ ਹੋਈਆਂ ਨਾ
ਹਾਂਜੀ-ਹਾਂਜੀ
ਠੀਕ ਹੈ ਦਸ-ਦਸ ਕੋਲਾ
ਸਹੀ ਹੈ, ਨਾ ਦਾ
ਦੱਸ ਵੀ, ਲੱਗ ਹੋ ਜਾਣੇ ਇੱਕ ਦਿਨ ਚ, ਤੇ ਠੀਕ ਆ।
ਠੀਕ ਹੈ ਠੀਕ ਆ ਨਹੀਂ ਮੇਰੇ ਤੋਂ, ਪਹਿਲਾਂ ਤੁਸੀਂ ਕੋਲ ਹੀ ਨਾ, ਕੀਤੀ। ਕਿਸੇ ਨਾਲ
ਹਾਂ ਮੈਂ ਮੈਨੂੰ ਮੈਂ, ਸਟਾਰਟ ਹੀ, ਤੁਹਾਡੇ ਨਾਲ ਹੀ ਕੀਤੀ ਹੈ
ਬਸ ਹੁਣ ਇਹ ਕੋਲ ਤੋਂ, ਬਾਅਦ ਪੰਜ ਕੋਲਾਂ ਹੋਣੀਆਂ
ਅ ਮਤਲਬ ਇਸ ਕਾਲ ਦੇ, ਬਾਅਦ ਇੱਕ ਹੋਰ ਹੈ
ਇਸ ਤੋਂ ਬਾਅਦ ਹਾਂ ਚੌਥੀ ਹੈ ਨਾ ਉਸ ਤੋਂ ਬਾਅਦ ਇੱਕ ਹੋਰ ਹੈ। ਠੀਕ ਹੈ ਛੇ, ਕਰਨੀ ਆ ਚੇਤੇ ਨਾਲ ਮੇਰੀ ਮੈਨੂੰ ਆ ਮੈਂ, ਧਿਆਨ ਹੀ ਤਾਂ
ਚੌਥੀ ਹੈ ਤੇ, ਅਗਲੀ ਇੱਕ ਪੰਜਵੀਂ ਲਾਸਟ ਹੈ ਨਾ।
ਤੇ ਮੇ ਮੈਂ ਵੀ ਤੁਹਾਡੇ ਨਾਲ ਮੇਰੇ ਹਿਸਾਬ ਨਾਲ ਚਾਰ ਈ ਕੀਤੀਆਂ ਹੋਣੀਆਂ। ਚਾਰ ਤੂੰ ਈ ਕਰ ਲਈ ਆ ਚਾਰ ਮੈਂ ਕੀਤੀਆਂ ਹੋਣੀਆਂ।
ਇੱਕ-ਇੱਕ ਹੋਰ ਸੀ ਨਾ ਪਿੱਛੇ
ਕੀ ਹੋਇਆ।
ਇੱਕ-ਇੱਕ ਬੱਚੀ ਹੋਣੀ ਪਿੱਛੇ
ਹਾਂ ਇੱਕ-ਇੱਕ ਨੀ ਦੋ-ਦੋ ਬੱਚੀਆਂ ਹੋਣੀਆਂ ਚਾਰ ਜੇ ਚਾਰ ਚੌਥੀ ਆ ਨਾ ਤੁਹਾਡੀ ਐ ਵਲੀ ਮੇਰੀਆਂ ਚਾਰ ਹੋ ਚੁੱਕੀਆਂ ਹੁਣ ਮੈਂ ਤੁਹਾਨੂੰ ਕਰਾਂਗੀ ਮੇਰੀ ਪੰਜਵੀਂ ਹੋਏਗੀ।
ਨਈ ਉੱਥੇ ਪੰਜ ਈ ਸ਼ੋਅ ਕਰਦੀਆਂ ਪਈਆ ਨੇ।
ਨਈ-ਨਈ ਮੇਰੇ ਕਹਿਣ ਦਾ ਮਤਲਬ ਪੰਜ ਸੋ ਕਰਦੀਆਂ ਪੀਆਂ ਨਾ ਤੁਹਾਨੂੰ ਪਰ ਜਦੋਂ ਤੁਸੀਂ ਥੱਲੇ ਗ੍ਰੀਨ ਵਾਲਾ ਕਲਿੱਕ ਕਰੋਗੇ ਨਾ ਉਸ ਤੋਂ ਬਾਦ ਫੇਰ ਤੁਹਾਨੂੰ ਟਾਸਕ ਤੇ ਆ ਜੇਗਾ ਫਿਰ ਜੀ ਮੈਨੂੰ ਕਾਲ ਕਰ ਸਕਦੇ ਜੇ। ਠੀਕ ਐ-ਐ ਸਾਬ ਹੈਗਾ ਪੰਜ ਪੰਜ ਕੋਲਾਂ ਛੇ-ਛੇ ਕੋਲਾਂ ਈ ਹੈਗੀਆਂ ਇੱਕ ਬੰਦੇ ਦੀਆਂ
ਹਾਂ ਮਤਲਬ ਜੇ ਨਵਾਂ ਟਾਸਕ ਸ਼ੋਅ ਕਰਨਗੇ ਤਾਂ ਵੀ ਪਜ ਈ ਸ਼ੋਅ ਕਰੇਗੀ ਤੇ ਛੇ ਕੀਆਂ ਹੋਈਆਂ।
ਪੰਜ-ਪੰਜ ਕਰਕੇ ਦਿੱਤੀਆਂ ਹੋਈਆਂ ਉਨਾਂ ਨੇ ਟਾਸਕ ਉਨਾਂ ਨੇ ਪੰਜ-ਪੰਜ ਕਰਕੇ ਦਿੱਤੇ ਦੇਣੇ ਤੁਹਾਨੂੰ
ਤੇ ਫੇਰ ਤੁਸੀ ਛੇ ਆਖਦੇ ਪਹੇ‌ ਹੋ।
ਹਾਂ ਤੇ ਤੁਸੀਂ ਛੇ ਕੋਲਾ ਮੇਰੇ ਨਾਲ ਕਰ ਸਕਦੇ ਇੱਕ ਬੰਦੇ ਨਾਲ ਆਪਾਂ ਛੇ ਕੋਲਾ ਕਰ ਸਕਦੇ ਆਂ। ਮਤਲਬ ਜੋ ਤੁਸੀਂ ਨਵਾ ਤੁਹਾਨੂੰ ਨਵਾਂ ਟਾਸਕ ਮਿਲੇਗਾ ਨਾ ਓ 'ਚ ਵੀ ਤੁਸੀਂ ਮੈਨੂੰ ਕਾੱਲ ਕਰ ਸਕਦੇ ਜੇ।
ਇੱਕ ਕਾੱਲ ਕਰ ਸਕਣੀ ਆਂ ਤੁਹਾਨੂੰ ਫਿਰ ਤੇ ਫਿਰ ਓ ਤੋਂ ਬਾਦ ਕਿਸੇ ਹੋਰ ਨਾਲ ਤੇ ਨਈ ਤੇ ਅਗਲੇ ਦਿਨ ਤੁਹਾਡੇ ਨਾਲ
ਹਾਂ ਬੱਸ
ਜਾਂ ਤਾਂ ਫਿਰ ਅਗਲੇ ਦਿਨ ਤੁਹਾਡੇ ਨਾਲ ਹਨਾ।
ਅਕਲੇ ਦਿਨ ਓ ਨਈ-ਨਈ ਮੇਰੇ ਨਾਲ ਤੁਸੀਂ ਛੇ ਹੀ ਕੋਲਾ ਕਰਨੀਆਂ ਐ।
ਟੋਟਲ
ਹਾਂਜੀ
ਕੀ-ਕੀ‌ ਚੱਕਰ ਐ।
ਛੇ ਮੈਂ ਕਰਨੀਆਂ ਛੇ ਤੂੰ ਈ ਮੈਨੂੰ ਕਰਨੀਐ।
ਤੇ ਫਿਰ ਉਦੇ ਬਾਅਦ ਕਦੇ ਨੀ ਤੁਹਾਡੇ‌ ਨਾਲ ਕਰ ਸਕਦੇ।
ਨਈ ਉਸ ‌ਤੋ ਬਾਦ ਮੇਰੇ ਨਾਲ ਨੀਂ ਹੋਣੀਆਂ।
ਫਿਰ ਏ ਕੀ ਚੱਕਰ ਫਿਰ ਏ ਕਿੰਨੇ ਦਿਨ ਕੇ ਕਿ ਨਾਲ ਕਰਾਂਗੇ।
ਤੇ ਹੁਣ ਜੇੜੀ ਮੈਂ ਤੁਹਾਨੂੰ ਨੰਬਰ ਦੇਵਾਂਗੀ ਉਨਾਂ ਦੀ ਛੇ ਕੋਲਾ ਕਰਨਾ।
ਠੀਕ ਹੈ ਚੱਲ ਜਿੰਨੀਆਂ ਲੱਭਦੀਆਂ ਕਰਨੇ ਆ।
ਹਾਂ ਇੱਕ ਦੋ ਕੁੜੀਆਂ ਦੇ ਹੋਰ ਨੰਬਰ ਦਵਾਂਗੀ ਉਨਾ ਨਾਲ ਵੀ ਛੇ-ਛੇ ਕਰਨਾ ਤੁਹਾਡੀ ਆਪੇ ਤੁਹਾਡੇ ਕੰਪਲੀਟ ਹੋਏ ਨੀ ਐ।
ਅੱਛਾ-ਅੱਛਾ ਫਿਰ-ਫਿਰ ਦੂਆ ਨੰਬਰ ਲਿਆਂਗੇ ਹਨਾ ਜੇ ਸਾਰਿਆਂ ਨਾਲ ਕੰਪਲੀਟ ਹੋ ਜਾਏਗੀ ਜੀ ਲੇ।
ਕਈ ਜੇ ਲੱਗ ਵੀ ਗਏ। ਹਵਾ 'ਚ ਉਡਾ ਦਿੱਤੇ ਬੱਚਿਆਂ ਨੂੰ ਲਿਖਣਾ ਈ ਨੀ ਆਂਦਾ ਹਵਾ 'ਚ ਅਕਸ਼ਰ ਉਡਾ ਤੇ ਐ।
ਪੰਜਾਬੀ ਦੇ
ਓ ਨਈ-ਨਈ ਐ ਮੇਰੇ ਕੋ ਓ ਜੇੜਾ ਕੰਮ ਕਰਦਾ ਪਿਆ ਹਵਾ ਉੜਾ ਤੇ ਉਨੇ ਅਕਸ਼ਰ ਸਾਰੇ
ਮਿਨੂੰ ਕਾਪੀ ਚੈੱਕ ਕਰਾਨ ਆਇਆ, ਐ ਨੀ ਵੇਖਦਾ ਪਿਆ ਕਿ ਕਾਪੀ 'ਚ ਮੈਂ ਕੁਸ਼ਚਨ ਮਲਬ ਕੀ ਕਿੱਥੇ ਲਿਖਦਾ ਪਿਆ ਵਾ, ਲਾਈਨ ਤੇ ਵੀ ਨੀ ਲਿਖਦਾ ਪਿਆ।
ਕੇੜੀ ਕਲਾਸ 'ਚ ਆ।
ਅ ਏ ਕੇੜੀ ਕਲਾਸ 'ਚ ਹੇਗਾ ਓਏ ਤੂੰ, ਹਾਂ ਫੋਰਥ 'ਚ ਹੇਗਾ ਵੇਖੋ।
ਲੈ ਫੋਰਥ ਤੱਕਰ ਤੇ ਆ ਜਾਣਾ ਚਾਈਦਾ ਲਿਖਣਾ।
ਹਾਂ ਹ ਉ ਹਵਾ 'ਚ ਉੜਾ ਕੇ ਆ ਗਿਆ। ਕੋਈ ਹਾਲ ਨੀ ਏਨਾ ਦਾ।
ਏਨੂੰ ਵੀ ਉੱਡਣ ਦਾ ਸ਼ੌਂਕ ਹੋਣਾ ਤੇ ਏਨੇ ਅਕਸ਼ਰ ਈ ਡੁਵਾਏ ਛੜੇ।
ਤੇ ਹੋਰ ਗੰਦਾ-ਗੰਦਾ ਕੰਮ ਕਰਦੇ ਪਏ, ਪਤਾ ਕੀ ਬੱਚਿਆਂ ਨੂੰ ਛੁੱਟੀਆਂ ਪਈਆਂ ਅਈਆਂ ਹੋਲੀਡੇ ਹੋ ਵਕ
ਓ ਆ ਜਲਦੀ-ਜਲਦੀ ਕਰਦੇ ਵੇਂ ਕੀ ਫਟਾਫਟ ਛੁੱਟੀ ਕਰੀਏ ਤੇ ਖੇਲਣ ਜਾਈਏ।
ਜਾਈਏ ਬਸ। ਐਈ ਕੰਮ ਹੈਗੇ ਏਨਾ ਦੇ ਬ ਅੱਜ ਤੇ ਕਿੰਨੇ ਬੱ ਅੱਜ ਤੇ ਆਏ ਨੀ ਦੋ ਬੱਚੇ। ।
ਅੱਛਾ-ਅੱਛਾ।
ਹਾਂ ਦੋ ਤਿਨ ਈ ਤੇ ਏਗੇ ਆ ਐਵੀਂ।
ਛੁੱਟੀਆਂ 'ਚ ਕੌਣ ਆਂਦਾ ਵਿਆ, ਛੁੱਟੀਆਂ 'ਚ ਨੀ ਕੋਈ ਵੀ ਆਂਦਾ।
ਛੁੱਟੀਆਂ ਕਰਕੇ ਬੈ ਗੇ ਆ।
ਸਾਨੂੰ ਆਪੋ ਘਸੀਟ-ਘਸੀਟ ਕੇ ਭੇਜਦੇ ਹੁੰਦੇ ਹੀ ਜਾਓ-ਜਾਓ ਜਾਓ। ਕੰਮ ਬਚੇ ਦਾ, ਕੰਮ ਤੇ ਕਰਕੇ ਆਓ ਕਮ ਸੇ ਕਮ।
ਸਾਨੂੰ ਵੀ ਏਦਾ ਈ ਭੇਜਦੇ ਹੁੰਦੇ ਸੀ।
ਅ ਆਖਾ ਨਾ ਛੁੱਟੀ ਤੇ ਛੁੱਟੀ, ਦੇ ਛੁੱਟੀ ਕੇ ਟਾਈਮ ਪੈ ਨੌ ਮਜ਼ਾਕ। ਛੁੱਟੀ ਦੇ ਟੈਮ ਤੇ ਕੋਈ ਕੰਮ ਨੀ ਕਰਨਾ ਅਹੀਂ।
ਪਤਾ ਕੀ ਕੰਮ ਵੀ ਪੈਲਾਂ ਏਨਾ ਨੀ ਸੀ ਮਿਲਦਾ ਹੁੰਦਾ, ਠੀਕ-ਠੀਕ ਮਿਲਦਾ ਹੁੰਦਾ ਸੀ।
ਸਾਨੂੰ ਵੀ ਬੜਾ ਜਾਦਾ ਮਿਲਦਾ ਹੀ।
ਹਾਂ ਹੁਣ ਬੱਚਿਆਂ ਨੂੰ ਕੰਮ ਪੈਲਾਂ ਸਗੋਂ ਜਾਦਾ ਮਿਲਦਾ ਸੀ ਕੰਮ।
ਹੁਣ ਘੱਟ ਮਿਲਦਾ।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
ਸਾਨੂੰ ਬੜਾ ਜਾਦਾ ਮਿਲਦਾ ਹੁੰਦਾ ਸੀ, ਸਾਨੂੰ ਤੇ ਸਿੱਧੇ-ਸਿੱਧੇ ਹਰ ਇੱਕ ਸਬਜੈਕਟ ਦਾ ਪੂਰਾ-ਪੂਰਾ ਰਜਿਸਟਰ ਫੁੱਲ ਕਰਕੇ ਲੈਣਾ ਪੈਂਦਾ ਹੀ।
ਤੇ ਓ ਸਾਨੂੰ ਆਪ ਬੜਾ ਕੰਮ ਮਿਲਦਾ ਹੁੰਦਾ ਸੀ‌। ਮਿਨ ਮੈਂ ਮੈਨੂੰ ਜਦੋਂ ਕੰਮ ਮਿਲਦਾ ਹੁੰਦਾ ਸੀ, ਮੈਂ ਤੇ ਇਕ, ਦੋ ਦਿਨ 'ਚ ਈ ਕੰਮ ਖ਼ਤਮ ਕਰ ਦਿੰਦੀ ਹੁੰਦੀ ਸੀ।
ਸਾਨੂੰ ਜਿਲੇ ਜਾਣਾ ਸਕੂਲ ਲੱਗਣੇ, ਅਲੇ ਪਤਾ ਦੋ ਦਿਨ ਰੈ ਗੇ ਫੇਰ ਓਸ ਲੇ ਬੈਣਾ
ਨਈ ਮੈਂ ਤੇ ਜਦੋਂ ਮੈਨੂੰ ਛੁੱਟੀਆਂ ਮਿਲਦੀਆਂ ਸੀ ਨਾ, ਛੁੱਟੀਆਂ ਪੈਣ ਵਲੀਆਂ ਤੇ ਸਾਨੂੰ ਟੀਚਰਾਂ ਨੇ ਕੰਮ ਦੇ ਦਣਾ ਤੇ ਇੱਕ- ਦੋ ਦਿਨ ਜਾਂ ਤਿੰਨ ਦਿਨ ਲਾ ਕੇ ਮੈਂ ਸਾਰਾ ਕੰਮ ਕੰਪਲੀਟ ਕਰ ਲੈਣਾ ਸਾਰੀ ਛ
ਹਾਂ ਐ ਵੀ ਗੱਲ ਸ‌ਈ ਰੈਂਦੀ ਹੀ।
ਤੇ ਹੋਰ ਬੜੇ ਏਦਾਂ ਈ ਫਟਾ ਫਟ ਕੰਮ ਕੰਪਲੀਟ ਕਰ ਦਿੰਦੀ ਹੁੰਦੀ ਸੀ ਆਪਣਾ ਸਗੋਂ।
ਓ ਵੀ ਓਈਓ ਠੀਕ ਆ ਬਾਦ 'ਚ ਇੰਜੋਏ ਕਰਦੇ ਰੋ, ਟੈਂਨਸ਼ਨ ਨੀ ਰੈਂਦੀ ਐ ਛੁੱਟੀਆਂ ਦੇ ਬਾਦ। ਕੰਮ ਕਰਨਾ ਰੈ ਗਿਆ ਏ, ਏ ਰੈ ਗਿਆ, ਓ ਰੈ ਗਿਆ, ਪੈਲੇ ਆਪਣੀ ਸਾਰਾ ਕੁਛ ਕਰਕੇ ਪੈਕਿੰਗ ਕਰਕੇ ਰੱਖ ਲੋ ਸਿੱਧਾ ਜਾਣਾ। ਭਾਵੇਂ ਉਸ ਦਿਨ ਸ਼ਾਮੀ ਤੱਕਰ ਖੇਲਦੇ ਰਵੋ।
ਤੇ ਹੋਰ ਪੈਲਾਂ ਮੈਂ ਏਦਾਂ ਈ ਕਰਦੀ ਹੁੰਦੀ ਸੀ, ਜਦੋਂ ਮੈਂ ਪਲੱਸ ਟੂ ਚ ਹੋਈ ਨਾ ਉਦੋਂ ਮੈਨੂੰ ਪਤਾ ਲੱਗਿਆ ਮੈਂ ਪੈਲੀ ਵਾਰ ਪਲੱਸ ਵਨ- ਪਲੱਸ ਟੂ 'ਚ ਜਾ ਕੇ ਕੰਮ ਈ ਨੀ ਮਿਲਦਾ।
ਆ ਪਲੱਸ ਟੂ 'ਚ ਕਿੱਥੇ ਹੀ ਕੰਮ। ਹੋ ਹੋਲਡੇੋਂਬ ਹੋਮਵਰਕ ਹਾਂ। ਜਾਂ ਉਹ ਇਲੈਵਨਥ ਚ ਵੀਨੀ ਏਨੀ ਸੀ ਖਾਸ ਕਰ।
ਨਹੀਂ-ਨਹੀਂ ਇਨ ਸਾਨੂੰ ਤੇ ਬੜਾ ਕੰਮ ਮਿਲਦਾ ਹੁੰਦਾ ਸੀ ਉਹ ਪਲੱਸ ਪਲੱਸ ਟੂ ਚ ਨਹੀਂ ਮਿਲਦਾ ਸੀ ਇਨਾ
ਹਾਂ ਉਸ ਤੋਂ ਪੈਲੇ ਟੈਨਥ ਤਕ ਚੰਗਾ ਮਿਲਦਾ ਸੀ।
ਹਾਂ ਟੈਨ, ਟੈਨਥ ਤਕ ਤੇ ਬੋਹਤ, ਟੈਨਥ ਵਿੱਚ ਵੀ ਮੈਨੂੰ ਬੜਾ ਕੰਮ ਮਿਲ ਤਾਸੀ ਹਾਂ।
ਮੈਂ ਵੀ ਏਠਥ ਤਕ, ਏਠਥ ਤਕ ਕਰੀ ਕੋਈ ਸ ਸਕੂਲ ਦਿਖੇਆ ਚੱਜ ਨਾਲ ਫੇਰ ਉਸ ਤੋ ਬਾਦ ਕਰੋਨਾ-ਸ਼ਰੋਨਾ ਦੋ ਕਲਾਸਾਂ ਵਿੱਚ ਚਲ ਗੀਆਂ ਨਾਈਨਥ ਟੈਂਥ ਤੇ ਇਲੇਵਨ ਅਥ ਦੀ ਵਾਰੀ ਆਈ ਤੇ ਇਲੈਵਨਥ ਵੀ ਮਤਲਬ ਫੇਰ ਰਈਆਂ। ਅਵਾਚੀ ਕਦੇ ਜਾਣਾ ਕਦੇ ਨਹੀਂ ਜਾਣਾ ਪੇਪਰ ਦੇਣ ਜਾਣਾ।
ਮੈਂ ਵੀ ਦੇਖ ਹਟੀ-ਹੂਟੀ ਸੀ ਕਦੀ ਚੱਲ ਗਏ ਨਹੀਂ ਗਏ ਮੇਰਾ ਦਿਲ ਈ ਨੀ ਸੀ ਲਗਦਾ ਸਕੂਲ ਚ ਓਥੇ।
ਨਹੀਂ ਲਗਦਾ ਹੈ ਕੋਈ ਛੋ ਚਾਰ-ਚਾਰ ਮਹੀਨੇ ਇੱਕ ਛੁੱਟੀਆਂ ਕੱਟ ਰੈਨੀ ਆਂ
ਮੈਂ ਵੀ ਛੁੱਟੀਆਂ ਮੈਂ ਬਾਦ ਚੋ ਮੈਡਮ ਨੂੰ ਐ ਕੈਣਾ ਮੈਂ ਕੈਣਾ ਮੈਂ ਠੀਕ ਨੀ ਸੀਗੀ।
ਮੈਂ ਵੀ ਆਖਨਾ ਮੈਂ ਗੇ ਦੀ ਮੈਚ ਖੇਲਨ, ਮੈਂ ਘਾਰ ਈ ਨੀ ਸੀ ਐ।
ਐਦਾਂ ਬੋਲ ਦਿੰਦੀ ਸੀ, ਜੀ ਕੰਮ ਖਤਮ ਹੋ ਜਾਂਦਾ ਸੀ ਪਤਾ ਨੀ ਕਿਉਂ। ਪਰ ਬੜਾ ਈ ਕੁੱਛ ਬਦਲ ਜਾਂਦਾ ਵੈ ਅੱਗੇ ਜਾ ਕੇ।
ਹਾਂ ਬ ਕੋਈ ਮਜਾ ਈ ਨੀ ਰੇਆ ਭਾਈ ਸਕੂਲ ਤਕਰ ਤੇ ਫੇਰ ਵੀ ਠੀਕ ਹੀ। ਜੇੜਾ ਅਹੀ ਸ਼ੁਕਰ ਕੀਤਾ ਪੜਾਈ ਨੂੰ ਛੱਡ ਕੇ, ਪੜਾਈ ਨੂੰ ਛੱਡ ਕੇ ਬਾਕੀ ਸਬ ਕੁੱਛ ਠੀਕ ਹੀ।
ਹਾਂ, ਬਾਕੀ ਸਬ ਕੁੱਛ ਵਧੀਆ ਸੀ। ਅੱਗੇ ਜਾ ਕੇ ਅੱਗੇ ਲਾਈਫ ਚ ਸਬ ਕੁੱਛ ਈ ਬਦਲ ਜਾਂਦੈ।
ਸਬ ਕੁਛ ਹੀ ਇਨਾਂ ਅਜੀਬ ਜਾ ਈ ਹੋਏ ਦਾ ਖਾਲੀ ਘਰ ਬੈਣਾ ਏ ਕਰਨੈ ਨਾ ਕੋਈ ਬੰਦਾ ਖੇਲਨ ਜਾ ਸ
ਤੇ ਹੋਰ। ਹੂੰ, ਮੈਂ ਵੀ ਘਾਰ ਦੋ ਸਾਲ, ਇੱਕ ਸਾਲ ਮੈਨੂੰ ਪੂਰਾ ਘਰੇ ਈ ਹੋ ਗੇਐ ਏਕ। ਕਾੰਮ ਕਰਦੀ ਪਈ ਆਂ, ਐ ਔਨਲਾਈਨ ਦੇ ਨਾਲ-ਨਾਲ, ਮੈਂ ਘਰੇ ਹੈਗੀ ਆਂ।
ਮੈਨੂੰ ਤਾਂ ਤ੍ਰੈ ਸਾਲ, ਦੋ ਸਾਲ, ਤ੍ਰੈ ਸਾਲ ਹੋ ਗਏ ਦੋ ਤ੍ਰੈ, ਚਾਰ ਸਾਲ ਹੋ ਗਏ।
ਮੈਨੂੰ ਵੀ ਇੰਨੇ ਈ ਹੋ ਗਏ ਐ। ਬਸ ਐ ਹੈਗਾ ਸੀ ਮੇਰਾ ਇੱਕ ਅਦਾ ਪੇਪਰ ਆ ਜਾਂਦਾ ਸੀ ਓ ਦੇਨ ਚੱਲ ਜਾਂਦੀ ਸੀ।
ਕਾਦਾ, ਕੋਲੇਜ ਦਾ?
ਹਾਂ ਓਦਾਂ ਮੈਨੂੰ ਇੰਨੇ ਸਾਲ ਹੋ ਗਏ ਐ।
ਕੋਲੇਜ ਤੋ ਡਿਸਟੈਂਸ ਕੀਤੀ ਰੈਗੂਲਰ?
ਮੈਂ ਰੈਗੂਲਰ ਕਰੀ ਐ ਪਰ ਚਾਏ ਗਈ ਨੀ ਮੈਂ।
ਅੱਛਾ ਅਟੈਂਡੈਂਸ?
ਅਟੈਂਡਸ, ਫਾਈਨ।
ਫੇਰ ਰੋਜ ਦਾ ਫਾਈਨ ਪੇਆ। ਫੇਰ ਟੀਚਰਾਂ ਪਿੱਛੇ ਘੁੰਮੋ-ਘੁੰਮੋ
ਹਾਂ, ਸਈ ਗੱਲ ਐ, ਕੇ ਕਰੇਆ ਰੱਖੇਆ ਕੀ ਸੀ ਤੁਸੀ?
ਮੈਂ ਨੋਨ ਮੈਡੀਕਲ।
ਵਾਅ।
ਬੀ ਐੱਸ ਸੀ ਨੋਨ ਮੈਡੀਕਲ, ਹੁਨ ਮੈਂ ਮੈਥਸ ਕਰਨ ਲਗੀ ਆਂ, ਹੁਨ ਮੈਂ ਐਡਮਿਸ਼ਨ ਕਰਾ ਕੇ ਆਂਈ ਆਂ।
ਇੰਨਾ ਜਿਗਰਾ ਪੈ ਗੇਆ ਮੈਥਸ ਰਖਨਾ।
ਹਾਂ, ਜਿਗਰਾ ਵੇਖਲੋ ਜਿਗਰਾ ਰੱਖ ਲੇਆ ਜੇ।
ਮੇਰਾ ਆਰਟਸ ਕਾਰਕੇ ਨੀ ਜਿਗਰਾ ਪੇਆ ਅੱਗੇ ਕੁੱਛ ਕਰਨੇ ਦਾ ਤੇ।
ਤੇ ਹੋਰ ਮੈਂ ਜਿਗਰਾ ਰੱਖੇਆ ਮੈਂ ਹੁਨ ਕਰਨੀ, ਪਰ ਮੈਂ ਹੁਨ ਐਥੇ ਈ ਕਰਨੀ ਐ, ਐਥੇ ਪੰਜਾਬ ਚ ਡੀ ਏ ਵੀ।
ਰੈਗੂਲਰ ਚ ਈ ਕਰੋਗੇ?
ਹੂੰ ਰੈਗੂਲਰ ਚ ਕਰਾਂਗੀ। ਉਥੇ ਰਵਾਂਗੀ, ਇਥੇ ਰਵੋਗੇ ਫੇਰ ਤੁਹੀਂ, ਦੋ ਸਾਲ ਉਥੇ ਰਵਾਂਗੀ, ਪਤੈ ਕੀ ਮੈਂ ਤੇ ਕਿਦੇ ਕੋਲੇ, ਐਥੇ ਡੀ ਏ ਵੀ, ਮਸ਼ੂਰ ਬੜਾ ਐਥੇ ਡੀ ਏ ਵੀ।
ਆਸ਼ਾ-ਆਸ਼ਾ ਪ੍ਰਾਵੇਟ ਐ?
ਹਾਂ ਪ੍ਰਾਈਵੇਟ ਐ। ਮੈਂ ਏਥੇ ਈ ਕਰਾਂਗੀ ਹੁਣ, ਸਭ ਕੁਛ ਮਿਲਦਾ ਤੇ ਪੇਆ ਨਾ ਘੱਟੋ-ਘੱਟ। ਪਤਾ ਕੀ ਏ, ਅਗਲੇ ਉਹ ਮਿਲ ਲਾ ਦੰਦੇ ਐ। ਪਲੇਸਮੈਂਟਾਂ ਲਾਗ ਜਾਂਦੀਆਂ ਨੇ, ਪ ਕਿ ਸਾਡੇ ਓਧਰ ਤੇ ਪਲੇਸਮੈਂਟਾਂ ਵੀ ਨੀ ਲੱਗਦੀਆਂ ਤੇ ਮੈਂ ਹੋਰ ਕਿਤੇ ਜਾ ਨਈ ਸਕਦੀ। ਹਮ, ਮੈਂ ਵੀ ਦੇਖਣਾ ਆ ਕਰਨਾ ਮੇਰਾ ਮਨ ਐ ਹੋਟਲ ਮੈਨੇਜਮੈਂਟ ਦਾ ਹੇਗਾ ਏ, ਕਰਲੋ-ਕਰਲੋ ਸਗੋਂ ਬੜੀ ਵਧੀਆ ਚੀਜ਼ ਹੈਗੀ ਜੇ। ਬੜਾ ਸਕੋਪ ਹੈ ਓਹਦਾ।
ਨਾਲੇ ਛੇ ਮੀਨੇ, ਜੇ ਮੈਂ ਦੋ ਸਾਲ ਦਾ ਕਰਾਂ ਯਾ ਡੇਢ ਸਾਲ ਦਾ ਵੀ ਕਰਾਂ ਛੇ ਮੀਨੇ ਵਿੱਚ, ਚਾਰ ਪੰਜ ਮੀਨੇ ਛੇ ਮੀਨੇ ਘੱਟੋ ਘੱਟ ਵੀ ਇੰਟਰਨਸ਼ਿਪ ਐ।
ਠੀਕ ਐ, ਪਤਾ ਕੀ ਏ ਸਾਡੇ ਏਧਰ ਬੜਾ ਸਕੋ ਪ ਹੈਗਾ ਚੀਜ਼ਾਂ ਦਾ, ਤਾਡੇ ਏਧਰ ਜੰਮੂ ਚ ਵੀ ਸਕੋਪ ਹੈਗਾ ਵੈ।
ਹਾਂ, ਮੇਰਾ ਇਓ ਆ ਮਨ ਐਂਡ ਚ ਆ ਕੇ ਦੋ ਸਾਲ ਦੀ ਇਓ ਕਰਲੋ ਤੇ ਅੱਛੀ ਹੈ, ਜੇ ਬੰਦੇ ਨੇ ਬਾਰ ਜਾਣਾ ਤੇ ਬਾਰ ਵੀ ਜੋਬ ਕਰ ਸਕਦਾ ਏ ਬੰਦਾ।
ਹਾਂ ਬੰਦਾ ਬਾਰ ਵੀ ਜਾ ਸਕਦਾ। ਏਹ ਕੰਮ ਸਭ ਤੋਂ ਵਧੀਆ ਐ। ਹਅ, ਹਾਂ ਏਹ ਕੰਮ ਬੋਹਤ ਵਧੀਆ ਐ ਵੈਸੇ ਤਾਂ।
ਪੜ੍ਹਾਈ ਵਗੈਰਾ ਕਰਕੇ ਵੀ ਬਾਅਦ ਚ ਕ ਜੋਬ
ਫੇਰ ਜੋਬ ਦੇ ਵਾਸਤੇ ਧੱਕੇ ਖਾਂਦੇ, ਤੱਕੇ ਖਾਨੇ ਕੰਮ ਐ। ਹਾਂ ਤੇ ਹੋਰ ਧੱਕੇ ਖਾਣੇ ਪੈਂਦੇ ਐ, ਬੜਾ ਕੁਛ ਹੁੰਦਾ ਐ। ਬੰਦਾ ਕਰ ਕੀ ਸਕਦਾ, ਹਮ-ਹਮ-ਹਮ-ਹਮ ਚਲੋ ਠੀਕ ਐ। ਓਕੇ, ਹਾਂਜੀ-ਹਾਂਜੀ ਓਕੇ ਜੀ। ਹਾਂਜੀ।
ਠੀਕ ਏ।